ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਜੀ।
ਹੋ ਜੀ ਕੀ ਹਾਲ-ਚਾਲ?
ਵਧੀਆ, ਸਾਰੇ ਤੁਸੀਂ ਸੁਣਾਓ?
ਹਾਂਜੀ, ਵਧੀਆ ਮੈਂ ਵੀ ਹੋਰ ਰੋਟੀ ਪਾਣੀ ਖਾ ਲਿਆ।
ਹਾਂਜੀ, ਖਾ ਲਿਆ ਖਾ ਲਿਆ ਤੁਸੀਂ ਖਾ ਲਿਆ।
ਹਾਂਜੀ, ਖਾ ਲਿਆ ਖਾ ਲਿਆ, ਔਰ ਬੱਚੇ ਬੁੱਚੇ ਠੀਕ ਨੇ।
ਹਾਂਜੀ, ਬੱਚੇ ਠੀਕ ਨੇ,
ਸਭ ਵਧੀਆ।
ਹਾਂਜੀ, ਸਭ ਵਧੀਆ ਤੁਸੀਂ ਸੁਣਾਓ?
ਅੱਛਾ ਜੀ ਮੈਂ ਨਾ ਤੁਹਾਨੂੰ ਦੱਸਣਾ ਸੀ, ਮੈਂ ਤੇ ਨਾ ਅੱਜ-ਕੱਲ ਨਾ ਬੜੀ ਹੀ ਪਰੇਸ਼ਾਨ ਹੋ ਰਹੀ ਹਾਂ।
ਬੱੱਚਾ,
ਹਾਂ ਤੁਹਾਨੂੰ ਪਤਾ ਹੀ ਹੈ, ਜਿਵੇਂ ਕਿ ਮਹਿੰਗਾਈ ਇੰਨੀ ਵੱਧ ਗੀ ਹੈ ਹਨਾ, ਤੇ ਉਹ ਮਹਿੰਗਾਈ ਨੂੰ ਦੇਖਦੇ ਦੇਖਦੇ। ਮੈਨੂੰ ਤਾਂ ਸਮਝ ਹੀ ਨਹੀਂ ਲੱਗ ਰਹੀ ਵੀ, ਆਪਾਂ ਆਪਣੇ ਘਰ ਦਾ ਬੱਚਿਆਂ ਦਾ। ਸਾਰਿਆਂ ਦਾ ਮਤਲਬ ਕਿਵੇਂ ਗੁਜ਼ਾਰਾ ਕਰਨਾ ਹੈ।
ਬਹੁਤ ਮਹਿੰਗਾਈ ਹੋ ਗਈ ਅੱਜ-ਕੱਲ ਤੇ, ਇੰਨੀ ਮਹਿੰਗਾਈ ਹੋ ਗਈ, ਹਰ ਸਮਾਨ ਤੇ ਮਹਿੰਗਾਈ ਹੋ ਗਈ ਕੋਈ ਵੀ ਸਮਾਨ ਲੈਣ ਚੱਲ ਜਾਓ। ਵੱਧ ਕੇ ਵੱਧ ਰੇਟ ਦੱਸਣਗੇ।
ਉਹੀ ਤੇ ਇਹ ਨਾ ਜੇ ਇੰਨੇ ਰੇਟ ਵੱਧ ਗਏ, ਨੇ ਇਹ ਮਹਿੰਗਾਈ ਨੇ ਤੇ ਨਾ ਜਿਹੜਾ ਇੱਕ ਪਰਿਵਾਰ ਹੈ, ਇੱਕ ਪਰਿਵਾਰ ਦਾ ਸਾਰਾ ਹੀ ਬਜਟ ਬਿਗਾੜ ਠੀਕ ਆ ਜਿੰਨੇ ਪੈਸੇ, ਇੱਕ ਸਪਤਾਹ ਦੇ ਰਾਸ਼ਨ ਮਤਲਬ ਜਿੰਨੇ ਸਾਡੇ ਕੋਲ ਪਹਿਲੇ, ਹੁੰਦੇ ਸੀ ਆਪਾਂ ਇੱਕ ਸਪਤਾਹ ਦਾ ਰਾਸ਼ਨ ਲਿਆਂਂਦੇ ਸੀਗੇ, ਠੀਕ ਹੈ ਹੁਣ ਓਨੇ ਪੈਸਾ ਚ ਇਕ ਸਪਤਾਹ ਦਾ ਰਾਸ਼ਨ ਆਣਾ ਇੰਨਾ ਉ ਔਖਾ ਹੋ ਗਿਆ, ਨਾ ਤੁਹਾਨੂੰ ਕੀ ਦੱਸਾਂ ਮੈਂ
ਹ ਬੜੀ ਉਹ ਹੋ ਰਿਹਾ ਮਹਿੰਗਾਈ ਹੋ ਗਈ, ਹੱਥ ਵੀ ਬਹੁਤ ਟਾਈਟ ਹੋ ਰਿਹਾ ਸਗੇ।
ਹੋਰ ਕੀ ਹੱਥ ਇੰਨੇ ਟਾਈਟ ਹੋ ਗਏ, ਨੇ ਮੈਂ ਤੁਹਾਨੂੰ ਕੀ ਦੱਸਾਂ। ਕਿ ਜਿਹੜੀ, ਸਬਜ਼ੀਆਂ ਨੇ, ਫਲ ਨੇ, ਦਾਲਾਂ ਦੂਧ ਗੈਸ, ਪੈਟਰੋਲ ਇਹ ਸਾਰਿਆਂ ਦੇ ਦਾਮ, ਇੰਨੇ ਵੱਧ ਗਏ ਨੇ।
ਹਰ ਚੀਜ਼ ਵੀਚ, ਮਿਲਾਵਟ ਹੁੰਦੀ ਹੁਣ
ਹਾਂਜੀ-ਹਾਂਜੀ, ਮਿਲਾਵਟ ਵੀ ਹੈ। ਤੇ ਹਰ ਚੀਜ਼ ਦੇ, ਰੇਟ ਵੀ ਵੱਧ ਗਏ, ਨੇ ਜਿਵੇਂ ਤੁਸੀਂ ਦੱਸੋ? ਅਹ ਕਿ ਇੱਕ ਆਦਮੀ ਹੈ, ਉਹਦਾ ਘਰ ਚਲਾਉਣਾ ਕਿੰਨਾ ਮੁਸ਼ਕਿਲ ਮੁਕਿਲ ਹੋ ਗਿਆ, ਮੰਨ ਲਓ ਇੱਕ ਘਰ ਚ, ਇੱਕ ਬੰਦਾ ਹੀ ਹੈਗਾ, ਜਿਹੜਾ ਕਮਾਉਣ ਜਾ ਰਿਹਾ। ਰਿ ਠੀਕ ਹੈ, ਤੇ ਉਹ ਘਰ ਕਿਵੇਂ ਚਲਾਏਗਾ, ਇੰਨੀ ਮਹਿੰਗਾਈ ਚ ਹੈ।
ਬਹੁਤ ਮੁਸ਼ਕਿਲ ਹੋਜੇ। ਬਹੁਤ ਮੁਸ਼ਕਿਲ ਏ। ਹੱਥ ਵੀ ਇਨਾ, ਟਾਈਟ ਹੁੰਦੇ ਨੇ। ਹੁਣ ਕੀ ਕਰੀਏ ਨਾ ਪੁੱਛੇ। ਬੱਚੇ ਵੀ ਹੁਣ, ਕੱਪੜੇ ਜਿੱਦਾਂ ਕਰਦੇ ਨੇ, ਕੱਪੜੇ ਪਾਣ ਵਾਸਤੇ।
ਸਹੀ ਜੀ। ਜਿਹੜੇ ਮੈਨੂੰ ਲੱਗਦੇ ਹੈ, ਸਭ ਤੋਂ ਜਿਆਦਾ ਦਿੱਕਤ ਨਾ ਉਹ ਬੰਦਿਆਂ ਨੂੰ, ਹੁੰਦੀ ਹੈ। ਜਿਹੜੇ ਮਤਲਬ ਕਿ ਵਿਚਕਾਰ ਵਾਲੇ ਨੇ, ਗਰੀਬ ਪਰਿਵਾਰ ਦੇ ਲੋਕੀ ਨੇ। ਠੀਕ ਹੈ, ਕਿਉਂਕਿ ਉਹਨਾਂ ਦੀ ਆਏ ਇੰਨੀ ਹੁੰਦੀ ਨੀ ਹੈਗੀ। ਤੇ ਤੇਜ਼ੀ ਤੋਂ ਤੇਜ਼ੀ ਨਾਲ ਕੀ ਹੈ, ਖ਼ਰਚਾ ਵੱਧਦੀ ਜਾ ਰਿਹਾ, ਵੱਧਦੀ ਜਾ ਰਿਹਾ। ਮਹਿੰਗਾਈ ਵੱਦੀ, ਜਾ ਰਹੀ ਹੈ। ਤੇ ਉਹਨਾਂ ਨੂੰ ਤੇ, ਦੇਖਦੇ ਹੋਏ, ਮੈਨੂੰ ਲੱਗਦਾ ਕਿ, ਉਹ ਕਿਵੇਂ ਆਪਣਾ, ਘਰ ਦਾ ਗੁਜ਼ਾਰਾ ਕਰਦਾ।
ਸਹੀ ਗੱਲ ਏ, ਬਿਲਕੁਲ ਸਹੀ ਗੱਲ ਏ।
ਹੈ ਨਾ ਜੀ।
ਹਾਂਜੀ, ਪਰ ਇਹ ਕਿਵੇਂ, ਚਲਾਦੇ ਹੁਣਗੇ ਘਰ ਦਾ ਗੁਜ਼ਾਰਾ।
ਉਹੀ ਤੇ ਨਾ, ਘਰ ਦਾ ਗੁਜ਼ਾਰਾ, ਕਿਵੇਂ ਕਰਦੇ ਹੋਨੇ ਗ਼ਰੀਬ ਲੋਕੀ। ਕਿਉਂਕਿ, ਮਹਿੰਗਾਈ ਦਾ ਅਸਰ ਨਾ, ਸਾਰਿਆਂ ਤੇ ਪੈ ਰਿਹਾ। ਤੇ ਸਾਡੇ ਇੱਧਰ ਵਿ ਦੇਖ ਲੋ ਠੀਕ ਹੈ। ਬੱਚਿਆਂ ਦੇ ਸਕੂਲ ਦੀ ਫੀਸਾਂ, ਕਿੰਨੀਆਂ ਮਹਿੰਗੀਆਂ ਹੋ ਗਈਆਂ ਨੇ। ਹੈਨਾ।
ਹਾਂਜੀ।
ਫੀਸ ਵੇਖਲੋ ਤੁਸੀਂ, ਕੱਪੜੇ ਵੇਖ ਲੋ। ਠੀਕ ਆ। ਕਿਤਾਬਾਂ ਵੇਖ ਲੋ, ਜੁੱਤਾ ਜੁੱਤੇ ਵੇਖ ਲੋ।
ਬੂਟ ਕੱਪੜੇ
ਇੰਨੇ ਮਹਿੰਗੇ ਹੋ ਗਏ। ਉਹੀ ਤੇ ਨਾ। ਇਹ ਸਭ ਚੀਜ਼ਾਂ ਇੰਨੀ ਕੁ, ਮਹਿੰਗੀਆਂ ਹੋ ਗਈ ਨੇ। ਤਾਂ ਮੈਨੂੰ ਨੂੰ ਲੱਗਦਾ ਹੈ, ਵੀ ਬੱਚਾ ਕਿਵੇਂ ਇੱਕ ਮਤਲਬ ਕਿ, ਆਪਾਂ ਇੱਕ ਬੱਚੇ ਨੂੰ ਕਿਵੇਂ ਪੜਾਵਾਂਗੇ। ਇੱਕ ਬੱਚੇ ਨੂੰ, ਪੜਾਉਣਾ ਵੀ ਬੜਾ, ਮੁਸ਼ਕਿਲ ਹੋ ਗਿਆ ਹੈ। ਅੱਜ ਦੇ ਟਾਈਮ ਚ। ਹਨਾ ਕਾਪੀਆਂ ਕਿਤਾਬਾਂ ਬੜੀ। ਬੜੀ ਮਹਿੰਗੀ ਹੋਗੀਆਂ ਨੇ। ਇੰਨੀ ਮਹਿੰਗਾਈ, ਵੱਧਦੀ ਜਾ ਰਹੀ ਹੈ। ਤੁਸੀਂ ਨਾ ਜਿਵੇਂ ਮੰਨ ਲਓ। ਕੋਈ ਬੰਦਾ ਬਿਮਾਰ ਵੀ ਹੈ ਨਾ। ਘਰ ਚ ਤੇ ਹਸਪਤਾਲ ਵੀ, ਆਪਾਂ ਜਾਣਾ ਹੈ ਤੇ, ਦਵਾਈ ਲੈ ਕੇ ਕੇ ਆਣੀ ਏ। ਉਹਦੇ ਵੀ ਦਾਮ ਵੱਧ ਗਏ।
ਬਹੁਤ ਖਰਚੇ ਨੇ।
ਹਾਂਜੀ।
ਪੰਜ ਰੁਪਏ ਦੀ ਚੀਜ਼ ਆ। ਪਹਿਲਾਂ ਦੋ ਰੁਪਏ ਦੀ, ਚੀਜ਼ ਆਉਂਦੀ ਸੀ। ਹੁਣ ਪੰਜ ਰੁਪਏ ਦੀ, ਆਉਂਦੇ ਏ।
ਉਹੀ ਤੇ ਨਾ। ਮੈਂ ਤੁਹਾਨੂੰ ਉਹੀ ਕਹਿ ਰਹੀ। ਮੰਨ ਲਓ ਪਹਿਲੇ ਤੁਹਾਡੇ ਘਰ ਤੁਸੀਂ ਰਾਸ਼ਨ ਲਿਆਉਣਾ। ਤੁਸੀਂ ਚੀਨੀ ਲਿਆਣੀ ਹੈ। ਮੰਨ ਲਓ ਠੀਕ ਹੈ। ਤੁਹਾਨੂੰ ਚੀਨੀ ਚਾਲੀ ਰੁਪਏ, ਕਿੱਲੋ ਮਿਲ ਜਾਂਦੀ ਸੀਗੀ। ਹੁਣ ਚੀਨੀ ਤੁਹਾਨੂੰ ਸੱਤਰ, ਸੱਤਰ ਰੁਪਏ ਕਿੱਲੋ, ਮਿਲ ਰਹੀ ਹੈ।
ਵਿੱਚ ਬੰਦਾ ਕੀ ਕਰੇਗਾ। ਮੈਨੂੰ ਤਾਂ ਸਮਝ ਹੀ, ਨੀ ਲੱਗ ਰਹੀ ਜੀ।
ਸਹੀ ਗੱਲ ਏ। ਮੈਨੂੰ ਨੀ ਸਮਝ ਲੱਗ ਰਹੀ। ਗਰੀਬ, ਗਰੀਬ ਪਰਿਵਾਰ ਤੇ ਵੈਸੇ, ਭੁੱਖਾ ਰਹਿ ਜੇਗਾ।
ਹੂੰ,
ਇਹ ਲੱਗਦਾ ਹੈ ਕਿ ਇੰਨੀ ਮਹਿੰਗਾਈ ਨੂੰ ਦੇਖ ਕੇ। ਸਾਨੂੰ ਤੇ ਕੀ ਕਰਨਾ ਚਾਹੀਦਾ। ਠੀਕ ਹੈ ਨਾ ਸੂਚੀ ਚ ਆਪਾਂ ਸਾਨੂੰ ਕੀ ਲਿਖ ਲੈਣਾ ਚਾਹੀਦਾ। ਕਿ ਦੇਖੋ ਇਹ ਖ਼ਰਚੇ ਸਾਡੇ ਜ਼ਰੂਰੀ ਨਹੀਂ ਹੈਗੇ ਠੀਕ ਹੈ। ਤਾਂ ਇਹਨੂੰ ਆਪਾਂ ਘੱਟ ਸਕਦੇ ਹੈਗੇ ਆ ਠੀਕ ਹੈ ਇਹਨੂੰ ਆਪਾਂ ਨਾ ਕਰੀਏ। ਇਹ ਖਰਚੇ ਜਿਹੜੇ ਹੈਗੇ ਇਹ ਸਾਡੇ ਜ਼ਰੂਰੀ ਹੈ ਤੇ ਇਹਨੂੰ ਆਪ ਲੈ ਕੇ ਆਉਣਾ ਹੈ। ਤੇ ਮਤਲਬ ਕਿ ਉਹਨਾ ਕੀ ਲਿਆਣਾ ਹੈ ਆਪਾਂ ਜਿੰਨਾ ਸਾਡੇ ਇਸਤਮਾਲ ਵੱਧ ਤੋਂ ਵੱਧ ਆਪਾਂ ਨਾ ਲੈ ਕੇ ਆਈਏ ਹਨਾ।
ਹਾਂਜੀ
ਕਰ ਸਕਦੇ ਆਪਾਂ।
ਹੁਣ ਸੂਟ ਵੇਖ ਲਓ ਸੂਟ ਮਹਿੰਗੇ ਆਂਦੇ ਨੇ
ਹਾਂਜੀ-ਹਾਂਜੀ, ਸਾਰੀ ਚੀਜ਼ਾਂ ਦੇ ਨਾ ਰੇਟ ਵੱਧਦੇ ਜਾ ਰਹੇ ਨੇ ਵੱਧਦੇ ਜਾ ਰਹੇ ਨੇ।
ਮਹਿੰਗਾ ਆਉਂਦਾ ਹਣ ਤੇ।
ਉਹੀ ਤੇ ਨਾ ਦੁੱਧ ਦੁੱਧ ਵੀ ਇੰਨਾ ਮਹਿੰਗਾ ਹੋ ਗਿਆ ਤੇ ਉਹ ਦੇਖੋ ਤੁਸੀਂ ਜਿਹੜਾ ਪੈਟਰੋਲ ਹੈ ਪੈਟਰੋਲ ਡੀਜ਼ਲ ਉਹ ਵੀ ਇੰਨੇ ਮਹਿੰਗੇ ਹੋ ਗਏ। ਕੀ ਮੰਨ ਲਓ ਬੰਦੇ ਨੇ ਇੱਕ ਜਾਣਾ ਤੇ ਉਹ ਸੋਚੇਗਾ ਕਿ ਇੰਨਾ ਮਹਿੰਗਾ ਪੈਟਰੋਲ ਕੇ ਮੈਂ ਆਪਣੀ ਗੱਡੀ ਚ ਕਿਵੇਂ ਜਾਵਾਂ ਹੈ। ਉਹ ਜਾ ਨਹੀਂ ਸੀ
ਸਹੀ ਗੱਲ ਬਿਲਕੁਲ ਸਹੀ ਗੱਲ ਹੈ।
ਹਾਂਜੀ-ਹਾਂਜੀ,
ਬਹੁਤ ਮਹਿੰਗਾਈ ਹੋ ਗਈ ਹੁਣ ਤੇ।
ਲੱਗਦਾ ਕਿ ਸਰਕਾਰ ਨੂੰ ਇਹਦੇ ਵਾਸਤੇ ਦੇਖੋ ਕੁਛ ਕਰਨਾ ਚਾਹੀਦਾ ਹੈ। ਹੈਗੀ ਹੈ ਆਪਣੇ ਨਾਗਰਿਕ ਦੇ ਪ੍ਰਤੀ ਕਿ ਉਹਨੂੰ। ਇਹਨੂੰ ਦੇਖਦੇ ਹੋਏ ਮਹਿੰਗਾਈ ਦਾ ਕਿਆ ਚਾਹੀਦਾ ਹੈ।
ਚਲਦੇ ਚਲਦੇ ਚਾਹੀਦੀ ਹੈ। ਫਿਰ ਮਤਲਬ ਵੱਧ ਹੈ।
ਹਨਾ ਵੀ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।